ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡੇ
ਵਧੀਆ ਵਧੀਆ ਤੁਸੀਂ ਦੱਸੋ
ਹੋਰ ਘਰੇ ਸਭ ਠੀਕ ਠਾਕ
ਹਾਂ ਸਭ ਵਧੀਆ ਵਧੀਆ ਤਾਂ ਇੱਧ ਤੁਹਾਡੇ ਵਧੀਆ
ਹੋਰ ਸਾਡੇ ਇੱਥੇ ਵਧੀਆ
ਔਰ ਕੀ ਕੀ ਚੱਲ ਰਿਹਾ ਅੱਜ ਕੱਲ੍ਹ
ਬਸ ਅੱਜ ਕਲ ਤੇ ਮੋਰਨਿੰਗ ਵੋਕ ਚੱਲ ਰਹੀ ਥੋੜ੍ਹੀ ਬੋਤੀ ਸ਼ੌਂਕ ਚੜ੍ਹਿਆ ਅੱਜ ਕੱਲ ਮੋਰਨਿੰਗ ਵੋਕ ਕਰ ਰਹੇ ਆਂ
ਬੋਤ ਵਧੀਆ ਗੱਲ ਹੈ ਤਾਂ ਮੋਰਨਿੰਗ ਵੋਕ ਤੋਂ
ਹਾਂਜੀ ਹਾਂਜੀ ਵੀ ਵਧੀਆ ਓਦਾਂ ਹੀ ਦਿਨ ਬੜਾ ਅੱਛਾ ਜਾਂਦਾ ਵੀ ਸਵੇਰੇ ਜਲਦੀ ਉੱਠ ਜਾਓ ਨਾ ਤੇ ਤਾਂ ਪੂਰਾ ਦਿਨ ਏਦਾਂ ਲੱਗਦਾ ਕਿ ਕੁੱਝ ਅਚੀਵ ਕਰ ਲਿਆ
ਅੱਛੀ ਗੱਲ ਹੈ ਪੂਰੇ ਦਿਨ ਆਪਣੀ ਬੋਡੀ ਪੂਰਾ ਸਰੀਰ ਐਕਟਿਵ ਰੈਂਦਾ ਹੈ ਕੁਛ ਵੀ ਕਰ ਲਉ ਫਿਰ ਦ ਉਸ ਤੋਂ ਬਾਅਦ ਬੋਤ ਅੱਛਾ ਅਤੇ ਮੋਰਨਿੰਗਸ ਰਹੇ ਹੋ ਆਪ ਬੋਤ ਅੱਛਾ ਹੈ ਬੋਤ ਹੀ ਬੋਤ ਵਧੀਆ ਹੈ। ਆਪ ਨੂੰ ਫਿਊਚਰ ਵਿੱਚ ਬੋਤ ਕਮ ਦੇਗਾ ਬੈਨੀਫਿਟ ਆਂਗੇ ਮਿਲ ਲੈਂਗੇ ਨਾ ਨਾਲ ਆਪ ਸਵੇਰੇ ਉੱਠ ਰਹੇ ਹੋ ਵਧੀਆ
ਬੋਤ ਬੋਤ ਜਾਦਾ ਫੈਦੇ ਨੇ ਵੈੇ ਤੇ ਸਵੇਰੇ ਉੱਠਣ ਦੇ ਸਭ ਤੋਂ ਵਧੀਆ ਫੈਦਾ ਤਾਂ ਇਹੀ ਹੈ ਕਿ ਤੁਹਾਡਾ ਪੂਰਾ ਜੇੜਾ ਦਿਨ ਹੈ ਅਗਰ ਉਹ ਬੋਤ ਮੁਸ਼ਕਿਲ ਹੈ ਤੁਹਾਨੂੰ ਇੱਦਾਂ ਲੱਗਦਾ ਕਿ ਹਾਂ ਬੜਾ ਕੁਛ ਮੈਂ ਅੱਜ ਕਰਨਾ ਹੈ ਜੋ ਮੈਂ ਕਲ ਕਰ ਨੀ ਪਾਇਆ ਸੀ ਓਨੂੰ ਅੱ ਅੱਜ ਕਰਾਂਗਾ ਸ਼ੁਰੂਆਤ ਹੁੰਦੀ ਹੈ ਦਿਨ ਤੋਂ ਕਿ ਅਗਰ ਤੁਸੀਂ ਉਹ ਜੇੜੀ ਸਵੇਰੇ ਸਵੇਰੇ ਪੰਜ ਮਿੰਟ ਹੋਰ ਬਸ ਪੰਜ ਮਿੰਟ ਹੋਰ ਜੇੜੀ ਕਰਦੇ ਕਰਦੇ ਸਾਨੂੰ ਅੱਠ ਨੌ ਵੱਜ ਜਾਂਦੇ ਨਾ ਅਗਰ ਉਹ ਵਾਲੀ ਚੀਜ਼ ਨੂੰ ਅਸੀਂ ਕੰਟਰੋਲ ਕਰ ਲਈਏ ਨਾ ਅਗਰ ਉਸ ਚੀਜ਼ ਨੂੰ ਜਿੱਤ ਲਈਏ ਨੀਂਦਰ ਬੋਤ ਪਿਆਰੀ ਆਂਦੀ ਹੈ ਸਵੇਰੇ ਸਵੇ ਜੇ ਓਨੂੰ ਜਿੱਤ ਲਈਏ ਫ ਸਾਡਾ ਦਿਨ ਆਲਮੋਸਟ ਜਿੱਤਿਆ ਹੀ ਜੀਤਿਆ ਸਮਝ ਲੋੋ
ਬਸ ਮੇਨ ਚੀਜ਼ ਆਈ ਹੈ ਆਪਣੇ ਜੋ ਆਪਣੇ ਆਪ ਨੂੰ ਮਾਰਨਾ ਇਹ ਹੀ ਚੀਜ਼ ਹ ਇਹਨੂੰ ਮਾਰਨਾ ਜ਼ਰੂਰੀ ਹੋਣ ਜਿੱਦਾਂ ਮਨ ਨੂੰ ਮਾਰਨਾ ਬੋਤ ਜ਼ਰੂਰੀ ਹੈ ਆਪਣਾ ਮਨ ਕਰਦਾ ਹੈ ਕਿ ਚੱਲ ਪੰਜ ਮਿੰਟ ਹੋਰ ਸੋ ਜਾਂਦੇ ਹਾਂ ਅਲਾਰਮ ਨੂੰ ਪੰਜ ਮਿੰਟ ਕਰ ਦਿੰਦੇ ਹ ਅਲਾਰਮ ਨੂੰ ਕਈ ਕਈ ਬੰਦੇ ਕੀ ਹੁੰਦੇ ਅਲਾਰਮ ਲਾ ਕੇ ਸੋ ਜਾਂਦੇ ਨੇ ਅਤੇ ਅਲਾਰਮ ਵਜਦੇ ਅਤੇ ਬਟਨ ਵੋਲੀਅਮ ਵਾਲਾ ਬਟਨ ਦਬਾ ਦਿੰਦੇ ਨੇ ਫਿਰ ਸੋ ਜਾਂਦੇ ਨੇ ਫਿਰ ਵੱਜਦਾ ਫਿਰ ਕਰਦੇ ਨੇ ਬਸ ਬਸ ਪੰਜ ਮਿੰਟ ਹੋਰ ਉਹਨਾਂ ਨੂੰ ਪਤਾ ਨਹੀਂ ਹੈ ਪੰਜ ਮਿੰਟ ਉਹਨਾਂ ਦਾ ਕਿੰਨਾ ਭਾਰੀ ਹੀ ਪੈਣਾ
ਸਵੇਰੇ ਸਵੇ ਜੇੜਾ ਸਪਨਾ ਹੈ ਵੀ ਉਹ ਬੜਾ ਵਧੀਆ ਆਂਦਾ ਫਿਰ ਮਨ ਕਰਦਾ ਹੈ ਕਿ ਉਹ ਸਪਨੇ ਦੇਖੀ ਜਾਈਏ ਜਿਸ ਤਰ੍ਹਾਂ ਇੰਦਰ ਜਾਦਾ ਆ ਰਹੇ ਹੁੰਦੇ ਆ ਜਿਸ ਦਿਨ ਉਦਣ ਫਿਰ ਸਪਨੇ ਵੀ ਬੜੇ ਸੋਹਣੇ ਆਂਦੇ ਨੇ ਸਵੇਰੇ ਸਵੇਰੇ ਦੇ ਦਾ ਮਨ ਹੀਤ
ਜੇੜੇ ਬੰਦੇ ਆਪਣੇ ਸਰੀਰ ਨੂੰ ਖ਼ਰਾਬ ਕਰਦੇ ਨੇ ਆਪ ਆਪਣਾ ਰੂਟੀਨ ਖ਼ਰਾਬ ਕਰ ਨ ਡੇੱ
ਕਿਆ ਦੇਖ ਲਓ ਪਹਿਲੇ ਕਿੰਨੇ ਲੋਕ ਸਵੇਰੇ ਸਵੇਰੇ ਉੱਠ ਕਹਿਣ ਦੌੜਾ ਲਾਉਂਦੇ ਸੀ ਤਿੰਨ ਚਾਰ ਵਜੇ ਉੱਠ ਜਾਂਦੇ ਸੀ ਜੰਗਲ ਪਾਣੀ ਹੋ ਕੇ ਫੇਰ ਆਪਣਾ ਮਸਤ ਸੈਰਾਂ ਕਰਕੇ ਠੀਕ ਹ ਜੀ ਗਾਵਾਂ ਨੂੰ ਪੱਠੇ ਪੁੂੱਠੇ ਪਾ ਲਏ ਗਏ ਸਵੇਰੇ ਸਵੇਰੇ ਕੰਮ ਕਰ ਲਿਆ ਵਰਜਿਸ਼ ਹੋ ਗਈ ਪੂਰੀ
ਵਰਜਿਸ਼ ਵਗੈਰਾ ਕਰਨੇ ਵੀ ਸਹੀ ਹ
ਤੇ ਹਲੇ
ਫਿਰ ਵਧੀਆ ਹਾਂ ਫਿਰ ਵਧੀਆ ਖਾਣਾ ਪੀਣਾ ਦੇਸੀ ਚੀਜ਼ ਖਾਂਦੇ ਸੀ ਦੇਸੀ ਉਹ ਦਿਨ ਓਰੀਜਨਲ ਮਿਲਦਾ ਸੀ ਉਸ ਟਾਈਮ
ਹਾਂਜੀ ਆਪਣਾ ਯੋਗਾ ਵਗੈਰਾ ਕਰ ਲਿਆ ਸਾਹ ਹੀ ਪ੍ਰੈਕਟਿਸ ਕਰ ਲਈ
ਬਿਲਕੁਲੁ ਬਹੁਤ ਬਹੁਤ ਬੈਨੀਫਿਟ ਏ ਮੋਰਨਿੰਗ 'ਚ ਉੱਠਣ ਤੋਂ ਬਾਅਦ ਅਤੇ ਆਪਣੇ ਮੋਰਨਿੰਗ 'ਚ ਉੱਠੋ ਵਧੀਆ ਵੋਕ ਕਰੋ ਐਕਸਰਸਾਈਜ਼ ਕਰੋ।
ਦਿਮਾਗ ਵੀ ਬੜਾ ਸੋਹਣਾ ਚੱਲਦਾ। ਮੈਂ ਜਿੱਦਾਂ ਇਗਜ਼ਾਮ ਅ ਲਈ ਪ੍ਰਪੇਅਰ ਕਰਨਾ ਨਾ। ਤੇ ਉਸ ਟਾਈਮ ਕੋਈ ਡਿਸਟਰਬ ਕਰਨ ਵਾਲਾ ਹੁੰਦਾ ਹੀ ਨਹੀਂ ਤੁਹਾਨੂੰ ਅਰਲੀ ਮੋਰਨਿੰਗ
ਮੋਰਨਿੰਗ 'ਚ ਆਪ ਕੁਛ ਵੀ ਕਰ ਲਓ ਮਾਈੰਡ ਬਹੁਤ ਜਲਦੀ ਚੱਲਦਾ। ਆਧੇ ਲੋਕ ਫਿਰ ਵੀ ਹਾਂ ਲੋਕ ਕਹਿੰਦੇ ਨੇ ਸਵੇਰੇ ਪੰਜ ਵਜੇ ਉੱਠ ਕੇ ਪੜ੍ਹੋ ਕਿਉਂ ਕਿਉਂਕਿ ਪੂਰੇ ਰਾਤ ਨੂੰ ਆਪਾਂ ਸੁੱਤੇ ਰਹਿੰਦੇ ਹਾਂ ਮਾਇੰਡ ਬਿਲਕੁਲ ਰਿਲੈਕਸ ਰਹਿੰਦਾ ਸਵੇਰੇ ਉੱਠ ਨੇ ਹਾਂ ਅਤੇ ਆਪਣਾ ਮਾਇੰਡ ਫਿਰ ਜਲਦੀ ਕੰਮ ਕਰਨ ਲੱਗ ਜਾਂਦਾ ਐਕਟਿਵ ਹੁੰਦਾ। ਕਿ ਫਿਰ ਹਰ ਚੀਜ਼ ਯਾਦ ਹੋ ਜਾਂਦੀ ਆ ਉਂਦੇ ਕੋਲ ਸਵੇਰੇ ਕੋਈ ਪੜ੍ਹਦਾ ਨਾ ਹਰ ਚੀਜ਼ ਬਿਲਕੁਲ ਜਲਦੀ ਯਾਦ ਹੋ ਜਾਂਦੀ ਔਰ ਨਿਕਲਦੀ ਕੋਈ ਨਹੀਂ ਫੇਰ ਮਾਈਂਡ ਚ ਉਹ
ਹਾਂਜੀ, ਹਾਂਜੀ ਮੈਨੂੰ ਯਾਦ ਹੈ ਮੇਰਾ ਇਗਜਾਮ ਸੀ ਪੇਪਰ ਪ੍ਰੈਪਰੇਸ਼ਨ ਕਰਦਾ ਸੀ ਤੇ ਮੈਂ ਸਵੇਰੇ ਸਵੇਰੇ ਉੱਠਦਾ ਸੀ ਵਧੀਆ ਤਿੰਨ ਵਜੇ ਉੱਠੇ ਆਪਣਾ ਪੰਜ ਛੇ ਵਜੇ ਤੱਕ ਵੀ ਅਗਰ ਤੁਸੀਂ ਛੇ ਵਜੇ ਤੱਕ ਕੰਟਰੋਲ ਕਰਕੇ ਪੜ੍ਹ ਲਏ ਆਪਣੇ ਆਪ ਨੂੰ ਡਿਸਟਰ੍ਰੈਕਟ ਨਹੀਂ ਹੋਏ। ਉਹ ਵੈਸੇ ਹੋ ਗਏ ਨੀ ਕਿਉਂਕਿ ਸਵੇਰੇ ਸਵੇਰੇ ਕੋਈ ਕੰਮ ਵੀ ਨਹੀਂ ਹੁੰਦਾ। ਜ਼ਿਆਦਾਤਰ ਲੋਕੀ ਜਿਹੜੇ ਸੁੱਤੇ ਰਹਿੰਦੇ ਨੇ ਨਾ ਕੋਈ ਉੱਠਦਾ ਨਾ ਕੋਈ ਕੁਛ ਕੋਈ ਕੰਮ ਦੇਗਾ ਤੁਹਾਨੂੰ ਤਾਂ ਬਹੁਤ ਵਧੀਆ ਪੀਰੀਅਡ ਏ ਮੈਂ ਕਹਿੰਦਾ ਸਵੇਰੇ ਸਵੇਰੇ ਉਹਦੇ ਚ ਤੁਸੀਂ ਜੋ ਵੀ ਐਸੀ ਪ੍ਰੋਡਕਟਿਵ ਕੰਮ ਕਰਨਾ ਨਾ ਜੋ ਤੁਹਾਨੂੰ ਕੁਝ ਨਵੀਂ ਚੀਜ਼ ਆਈਡੀਆ ਦਾ ਇਜਾਦ ਕਰਨਾ। ਜਿਵੇਂ ਕੋਈ ਲਿਖਾਰੀ ਜਿਨੇ ਗਾਣਾ ਲਿਖਣਾ ਠੀਕ ਹੈ ਸਪੋਰਟਸ ਪਰਸਨ ਏ
ਸਪੋਰਟਸ ਪਰਸਨ ਹੈ ਉਹ ਸਵੇਰੇ ਉੱਠੋ ਵਰਕ ਆਊਟ ਜਿੰਮ ਵਗੈ ਜਾ ਰਹੇ ਹੈ ਤੇ ਉਹਨੂੰ
ਯੋਗਾ ਲਈ ਬਹੁਤ ਵਧੀਆ ਬਹੁਤ ਪਰਫੈਕਟ ਟਾਈਮ ਹੈ ਅਰਲੀ ਮੋਰਨਿੰਗ ਹਾਂਜੀ, ਹਾਂਜੀ ਉਹ ਸਾਰਾ ਉਹਦੇ ਤੋਂ ਰਿਲੇਟਿਡ ਕੰਮ ਕਰਦਾ। ਮਤਲਬ ਜਿਹੜੇ ਤੁਸੀਂ ਖੁਦ ਤੇ ਕੰਮ ਕਰਨਾ ਚਾਹੁੰਦੇ ਹੋ ਜਿਹੜੀ ਚੀਜ਼ ਤੁਸੀਂ ਖੁਦ ਲਈ ਬਣਾਉਣਾ ਚਾਹੁੰਦੇ ਹੋ ਆਪਣੇ ਅੰਦਰ ਹੈਬਿਟ ਨਈ ਜਨਰੇਟ ਕਰਨੀ ਉਹ ਸਾਰੀ ਅਰਲੀ ਮੋਰਨਿੰਗ ਕਿੰਨਾ ਹੋ ਸਕਦੀ ਹੈ ਬਹੁਤ
ਬਹੁਤ ਸਾਰੇ ਬਹੁਤ ਸਾਰੇ ਬਹੁਤ ਮਤਲਬ
ਸਵੇਰੇ ਉੱਠ ਕੇ ਨਾਮ ਜਪੋ ਤੁਹਾਡੀ ਗੁਰਬਾਣੀ ਵੀ ਕਹਿੰਦੀ ਸਵੇਰੇ ਸਵੇਰੇ ਸਵੇਰੇ ਤੜਕੇ ਨਾਮ ਜਪਣਾ ਚਾਹੀਦਾ ਸਾਨੂੰ ਉਹਦੇ ਚ ਹੀ ਬਹੁਤ ਮਾਇੰਡ ਰਿਫਰੈਸ਼ ਹੋ ਜਾਂਦਾ ਪਾਠ ਉਠ ਕਰਨ ਦਾ ਓਹ ਵੀ ਬੜਾ ਪਰਫੈਕਟ ਟਾਈਮ ਐ। ਅਪਣੇ ਆਪ ਮਨ ਨਾਲ ਗੱਲ ਕਰਨਾ। ਕਿਉਂਕਿ ਉਸ ਟੈਮ ਹੋਰ ਕੋਈ ਨੀ ਹੁੰਦਾ ਸਾਡੇ ਕੋਲ, ਸਾਡਾ ਸਿਰਫ ਮਨ ਹੁੰਦੈ। ਸਾਨੂੰ ਅਪਣੇ ਥੋਟਸ ਅਗਰ ਉਸ ਟੈਮ ਅਸੀਂ ਦੇਖੀਏ ਨਾ ਕਿ ਕੀ ਕਿੱਥੇ ਤੇ ਕਿੱਥੇ ਚੱਲ ਰਿਆ ਦਿਮਾਗ। ਅਸੀਂ ਸਿਰਫ਼ ਅਪਣੇ ਦਿਮਾਗ ਨੂੰ ਹੀ ਓਬਜ਼ਰਵ ਕਰੀਏ ਤੇੇ ਸਾਨੂੰ ਬਹੁਤ।
ਬਿਲਕੁਲ-ਬਿਲਕੁਲ, ਬਿਲਕੁਲ ਸਹੀ ਗੱਲ ਐ ਸਵੇਰੇ ਮੈਂ ਕੈ ਰਿਹਾ ਔ ਸਵੇਰੇ ਬੰਦਾ ਉੱਠ ਕੇ, ਵਧੀਆ ਜਲਦੀ ਉੱਠ ਕੇ ਅਪਣਾ ਅੱਛੇ ਸੇ ਫਰੈਸ਼ ਵਗੈਰਾ ਹੋ ਕੇ, ਨਾ ਧੋ ਕੇ, ਓਹ ਅੱਛੀ ਤਰ੍ਹਾਂ ਬਾਣੀ ਵਾਨੀ ਪੜ੍ਹ ਕੇ ਫਿਰ ਓਹ ਯੋਗਾ ਵਗੈਰਾ ਯਾ ਜਿਮ ਵਗੈਰਾ ਵਰਕ ਆਊਟ ਕਰੇ ਵੋਕ ਕਰੇ ਨਾ ਓਹ ਉਸ ਤੋਂ ਬਾਦ ਓਹ ਬੰਦਾ ਸੱਚੀ ਕੈ ਰੇਆ ਉੰਦੀ ਜੋ ਬੋਡੀ ਏ ਨਾ ਓਂਦਾ ਜੋ ਐਕਟੀਵਨੈਸ ਏ ਨਾ ਮੈਂ ਕੈ ਰਾ ਉ ਬੌਤ ਤਗੜਾ ਮਾਇੰਡ ਨ ਬੜੀਆ ਵਧੀਆ ਚੱਲਣ ਲੱਗ ਜਾਂਦੈ ਐਕਟਿਵ ਪੂਰੇ ਦਿਨ ਐਕਟਿਵ ਰੈੰਦੈ, ਕੋਈ ਜੋਬ ਤੇ ਜਾ ਰਿਹਾ ਉਹ ਤਾਂ ਬੋਰ ਨਹੀਂ ਹੋਏਗਾ। ਨੀਂਦ ਨੀ ਆਏਗੀ, ਅੱਛਾ ਫ੍ਰੈਸ਼ ਰਹੇਗਾ ਬਿਲਕੁਲ, ਮਾਇਂਡ ਸ਼ਾਰਪ ਰਹੇਗਾ ਬਿਲਕੁਲ। ਬੌਤ ਮਤਲਬ ਬੈਨੀਫਿ ਫਿਟੇ ਹੋਏ ਸਵੇਰੇ ਉੱਠਣਾ ਅਪਣਾ ਔ ਯੋਗਾ ਕਰਨਾ ਐਕਸਰਸਾਈਜ਼।
ਕੋਈ ਇਨੀਸ਼ੀਅਲੀ ਥੋੜਾ ਜਾ ਦਿਨ ਮੁਸ਼ਕਿਲ ਲੱਗਦੈ ਕਿ ਸਵੇਰੇ ਉੱਠਦੇਆ। ਤੇ ਫੇਰ ਔਫਿਸ ਜਾ ਕੇ ਮਤਲਬ ਕਿਸੇ ਕੰਮ-ਕੁਮ ਤੇ ਜਾ ਕੇ ਸਕੂਲ ਕੋਲੇਜ ਜਾ ਕੇ। ਨੀਂਦਰ ਆੰਦੀ ਏ ਪਰ ਓਹੀ ਅਸੀਂ ਹਾਂਜੀ ਬਸ ਦੋ ਵੀਕ ਪਰਸ਼ਾਨੀ ਹੋਏਗੀ ਉਸ ਤੋਂ ਬਾਦ ਤੇ ਐਸੀ ਹੈਬਿਟ ਬੱਧ ਜਾਏਗੀ। ਬੜਾ ਹੀ ਮਜ਼ਾ ਆਨ ਲੱਗ ਜੇਗਾ ਫਿਰ ਤੇ ਸਵੇਰੇ ਓਹੀਓ ਹੈਬਿਟ ਬਣ ਜੇਗੀ ਸਵੇਰੇ ਉਠੋ ਛੇ ਵਜੇ।
ਮੈਨੂੰ ਤੇ ਸੱਚੀ ਕੈਰਾ ਹੁਣ ਸਭ ਤੋਂ ਬੈਸਟ ਲੱਗਦੈ ਸਵੇਰੇ ਉੱਠਣਾ, ਸਭ ਤੋਂ ਬੈਸਟ ਪਾਏ ਮੈਂ ਰਾਤੀ
ਇਧਰ ਇਨਫ ਹੈ ਕਿ ਅਗਰ ਇਨਸਾਨ ਬਾਰਾਂ ਵਜੇ ਸੋ ਰੈ ਤੋ ਛੇ ਵਜੇ ਉੱਠ ਜਾਏ।
ਹਾਂ, ਬਿਲਕੁਲ।
ਪੁਨੀਤ ਫਿਲੈਕਸ ਹੋ ਜਾਂਦੀ ਏ ਪੂਰੀ ਬੋਡੀ ਤੇ ਮਸਲਸ।
ਮੈਨੂੰ ਤਾਂ ਸੱਚੀ ਕੈੰਦਾ ਬੋਤ ਬੈਸਟ ਲੱਗਦੈ ਮੋਰਨਿੰਗ ਵਿੱਚ ਉੱਠਣਾ। ਉੱਠ ਕੇ ਵਧੀਆ ਅਪਣਾ ਵਰਕ ਆਊਟ ਕਰਨਾ, ਰਨਿੰਗ ਕਰਨਾ, ਫਿਰ ਫੁੱਟਬੋਲ ਖੇਲਣਾ। ਮੈਨੂੰ ਸਭ ਤੋਂ ਵਧੀਆ ਲੱਗਦੈ ਮੋਰਨਿੰਗ ਦਾ।
ਮੈ ਵੀ ਥੋੜ੍ਹੀ ਬੌਤੀ ਹੈਬਿਟ ਬਣਾ ਰਿਆ, ਮਾੜਾ-ਮਾੜਾ ਮੈ ਵਿੱਚ ਰਨਿੰਗ ਵੀ ਕਰ ਲੈਂਦਾ ਸੈਰ ਕਰਦੇ-ਕਰਦੇ। ਹੁਣ ਬਸ ਸਵੇਰੇ ਉੱਠ ਕੇ ਕੀ ਚਲੋ ਵਰਕ ਕਾਉਟ ਨੀ ਮੈਂ ਕਰਦਾ ਹਾਲੇ ਤੇ ਥੋੜਾ ਰਨਿੰਗ ਵਗੈਰਾ ਈ ਅਪਣਾ ਸਟੈਮਿਨਾ ਆਰੇਣ ਪਿਓਰੈਂਸ ਏ ਜੇੜਾ ਓਨੂੰ ਹੀ ਆਪਾਂ ਖਿੱਚ ਕੇ ਰੱਖੀਏ ਤੇ ਬੌਤ ਵਧੀਆ ਗੱਲ ਏ ਮੇਰੇ ਕੋਰਡਿੰਗ।
ਠੀਕ ਏ, ਅ ਇੱਕ ਜੋ ਅਪਣੀ ਜਿੰਮ ਹੁੰਦੀ ਨਾ ਔਰ ਵੀ ਓਹ ਫੀਲਡ ਵੀ ਠੀਕ ਏ ਫੇਰ ਔ ਅਪਣੀ ਕੀ ਕਰਦੀ ਏ? ਬੋਡੀ ਨੂੰ ਗਰੋ ਕਰਦੀ ਏ। ਬਟ ਜੋ ਆਪ ਰਨਿੰਗ ਕਰ ਰਹੇ ਔ, ਇਸਪਰਿੰਟ ਲਗਾ ਰਹੇ ਹੋ ਨਾ ਔ ਆਪ ਦੇ ਅੰਦਰ ਦੀ ਜੋ ਅਪਣੀ ਸ਼ਕਤੀਆ ਹੁੰਦੀਐ ਨਾ ਪਾਵਰ ਓਨੂੰ ਡੈਵਲਪ ਕਰਦੀ ਓਹ ਵਧਾਦੀ ਏ ਕਿਉਂਕਿ ਏ ਜਿੰਮ ਵਾਲੇ ਚ ਕੀ ਹੁੰਦੈ ਜਿੰਮ 'ਚ ਤੇ ਕਿ ਅਪਣੇ ਵੇਟ ਉਠਾਨੇ ਆਂ ਤੇ ਓਹ ਮਸਲਸ ਮੌਟੀ ਹੋ ਰੀ ਏ ਬਸ। ਪਰ ਜੋ ਅੰਦਰੂਨੀ ਜੋ ਸ ਤਾਕਤ
ਜਿਮ 'ਚ ਤੇ ਫਲੈਕਸੀਬਿਲਿਟੀ ਜੇੜੀ ਉਹ ਘੱਟ ਜਾਂਦੀ ਏ। ਉਹ ਇਕਕ ਹੀ ਪੋਰਸ਼ਨ ਚ ਆਪਾਂ ਕਰ ਸਕਦੇ ਆਂ।
ਬਿਲਕੁਲ-ਬਿਲਕੁਲ। ਹੁਣ ਠੀਕ ਹੈ ਆਪ ਨੂੰ ਜਿੰਮ, ਜਿੰਮ ਵਾਲੇ ਜੇੜੇ ਬੰਦੇ ਹੁੰਦੇ ਨਾ ਓਹ ਵੇਟ ਉਠਾ ਲੈਂਗੇ ਕਿੰਨਾ ਵੀ। ਬਟ ਜੇੜੇ, ਜੇੜੇ ਫਿਜ਼ੀਕਲ ਵਲੇ ਹੁੰਦੇ ਨਾ ਜੋ ਰਨਿੰਗ ਵਗੈਰਾ ਇਸਪ੍ਰਿੰਟ ਲਗਾਦੇ, ਔ ਓਨਾਂ 'ਚ ਜ ਜਾਨ ਹੁੰਦੀ ਏ, ਓਹ ਓਨਾਂ ਦੇ ਬਰਾਬਰ ਨਹੀਂ ਪੋੰਚ ਸਕਦਾ।
ਹਾਂਜੀ-ਹਾਂਜੀ, ਪਰ ਜਿੰਨੇ ਵੀ ਤੁਸੀਂ ਦੇਖ ਲੋ ਓਹ ਨੇ ਓਹ ਕੀ ਕੈੰਦੇ ਨੇ ਜਿੰਨੇ ਵੀ ਸਪੋਰਟਸਮੈਨ ਨੇ ਕ੍ਰਿਕਟਰਸ, ਫੁੱਟਬਾਲਰਸ, ਸਭ ਸਵੇਰੇ ਦੇ ਜਲਦੀ ਉਠਦੇ ਨੇ।
ਬਿਲਕੁਲ ਹਾਂ ਸਾਰੇ, ਸਾਰੇ ਚਾਰ ਸਾਢੇ ਚਾਰ ਪੰਜ ਵਜੇ ਉੱਠਦੇ ਨੇ। ਉ ਹੈ ਬਿਲਕੁਲ ਬਿਲ ਸਾਰੇ ਜਿੰਨੇ ਵੀ ਜਿੰਨੇ ਵੀ ਸਪੋਰਟਸਮੈਨ ਨੇ ਜਿੰਨੇ ਵੀ ਐਕਟਰ ਹੈ ਸਾਰੇ ਸਵੇਰੇ ਮੋਰਨਿੰਗ ਉੱਠੇਗੇ ਵਰਕ ਆਊਟ ਕਰੇਗੇ ਕੋਈ ਯੋਗਾ ਕਰੇਗਾ ਕੋਈ ਵਰਕ ਆਊਟ ਕੋਈ ਐਕਸਰਸਾਈਜ਼ ਕਰੇਗਾ।
ਮੈਂ ਤੇ ਕਹਿਨਾ ਕਿ ਇਹ ਜਿਹੜੀ ਹੈਬਿਟ ਹੈ ਨਾ ਮਤਲਬ ਸਾਰਿਆਂ ਨੂੰ ਬਣਾਉਣੀ ਚਾਹੀਦੀ ਹੈ ਸਾਡੇ ਪੇਰੈਂਟਸ ਨੂੰ ਵੀ ਉਹਨਾਂ ਨੂੰ ਤੇ ਚਲੋ ਹਿੰਦੀ ਹੈ ਅੱਜ ਕੱਲ ਜਨਰੇਸ਼ਨ ਚ ਬਿਲ ਕੁਲ ਨਹੀਂ ਰਹੀ ਮੇਰੀ ਲੋਕੀ ਪੁਤੇ ਨੇ ਅੱਜ ਕੱਲ੍ਹ ਬੱਚੇ ਕਿੰਨੇ ਦਸ-ਦਸ ਗ ਵਜੇ ਗਿਆਰ ਗਿਆਰਾਂ ਵਜੇ ਇਹ ਲਾਈਫ ਸਟਾਈਲ ਜਿਹੜਾ ਚੇਂਜ ਹੋਇਆ ਨਾ ਆ ਇੰਨਾ ਇਫੈਕਟ ਪੈਂਦਾ ਬੋਡੀ ਦੇ ਉੱਤੇ ਬੈਠੇ-ਬੈਠੇ ਇਨਸਾਨ ਤੋਂ ਪਤਾ ਨੀ ਕਿਹੜੀ ਤੇ ਕਿਹੜੀ ਬਿਮਾਰੀਆਂ ਬਣ ਜਾਂਦੀਆਂ ਮੈਟਾਬੋਲਿਜ਼ਮ ਅੱਜ ਕੱਲ੍ਹ ਬੱਚਿਆਂ ਦਾ ਕਿੰਨਾ ਕਮਜ਼ੋਰ ਹੋ ਗਿਆ ਪਹਿਲੇ ਅਸੀਂ ਜਦੋ ਜਵਾਨ ਹੁੰਦੇ ਸੀ ਕਿੰਨਾ ਖਾਲੀ ਦਾ ਸੀ ਪਤਾ ਹੀ ਨਹੀਂ ਲੱਗਦਾ ਸੀ। ਕਿੱਥੇ ਗਿਆ ਕਿੱਥੇ ਉਹ ਗਿਆ ਸਵੇਰੇ-ਸਵੇਰੇ ਉੱਠ ਕੇ ਨੀਦਰ ਖੁੱਲ ਗਈ ਏ ਭੱਜੇ ਦੋੜੇ, ਹੁਣ ਦੇਖੋ?
ਹੁੰਦੇ ਮੈਂ ਤੇ ਹੋਰ ਵੀ ਮੈਨੇ ਮੇਰੇ ਸਾਹਣੇ ਮਤਲਬ ਮੈਂ ਖੂਬ ਬੱਚੇ ਦੇਖੇ ਨੇ ਜੋ ਰਾਤੀ ਮਤਲਬ ਗਿਆਰਾਂ ਬਾਰਾਂ-ਬਾਰਾਂ ਵਜੇ ਹੁੰਦੇ ਨੇ ਤੇ ਸਵੇਰੇ ਨੌ ਦਸ-ਦਸ ਵਜੇ ਉੱਠੇਗੇ। ਸੌਣ ਦਾ ਟਾਈਮ ਹੀ ਉਹਨਾਂ ਨੇ ਬਿਲਕੁਲ ਸ਼ਡਿਊਲ ਇੰਝੇ ਚੇਂਜ ਕਰਤਾ ਬੱਚਿਆਂ ਨੇ ਹੁਨੇ ਇਹ ਸਮਰ ਵੇਕੇਸ਼ਨ ਸੀ ਨਾ ਸਮਰ ਵਕਕੇਸ਼ਨ ਚ ਖੂਬ ਬੱੱਚੇ ਨੇ ਜੋ ਬਾਰਾਂ ਇੱਕ-ਇੱਕ ਵਜੇ ਤੱਕ ਸੁੱਤੇ ਨੇ। ਪਰ ਉਹਨਾਂ ਦਾ ਕਾਰਨ ਉਹ ਉਹਨਾਂ ਦੇ ਪੇਰੈਂਟਸ ਹੈਗੇ ਨੇ ਹੁਣ ਪੇਰੈਂਟਸ ਟੀ ਵੀ ਦੇਖਦਾ ਮੋਬਾਇਲ ਚਲਾਦਾ ਅਤੇ ਬੱਚੇ ਨੂੰ ਨੀ ਦਰ ਨੀ ਆ ਰਹੀ ਬੱਚਾ ਵੀ ਉਹਨਾਂ ਨਾਲ ਬੈਠਾ ਉਹ ਕਿੱਥੋਂ ਸੋਏਗਾ।
ਬਣ ਜਾਏ ਕੇ ਜਲਦੀ ਅੱਠ ਵਜੇ ਸੋਣ ਦਾ ਤੇ ਫੇਰ ਇਨਸਾਨ ਸਵੇਰੇ ਜਲਦੀ ਬੈਠਿਆ ਜਾਏਗਾ।
ਕਿ ਹਾਂ ਉਹਨਾਂ ਪੇਰੈਂਟਸ ਹੀ ਅਗਰ ਉਹ ਰੂਲਸ ਬਣਾਏ ਕਿ ਯਾਰ ਮੈਨੂੰ ਵੀ ਸਵੇਰੇ ਜਲਦੀ ਉੱਠਣਾ ਹੋਵੇ। ਔਰ ਮੈਨੂੰ ਕਿਆ ਮੈਂ ਵੋਕ ਤੇ ਜਾਣਾ ਹੈ ਜਾਂ ਕੋਈ ਯੋਗਾ ਤੇ ਜਾਣਾ ਹੈ। ਤੇ ਉਹ ਬੱਚਾ ਵੀ ਉਹਨਾਂ ਦੇ ਜਿੱਦਾਂ ਉਹ ਚੱਲਣਗੇ ਉੱਦਾਂ ਹੀ ਉਹ ਚੱਲੇਗਾ ਬੱਚੇ ਦਾ ਮਾਈੰਡ ਇੰਜੇ ਈ ਹੁੰਦਾ। ਜਿੱਦਾਂ ਪੈਰੈਂਟਸ ਕਹਿਣਗੇ ਉੱਦਾਂ ਹੀ ਚੱਲਣਾ ਪੈਂਦਾ ਹੁਣ ਕਈ ਪੈਰੈਂਟਸ
ਬੱਚੇ ਕੀ ਸਿਖਾਉਣ ਤੇ ਨੀ ਚੱਲਦੇ ਉਹ ਬਸ ਦੇਖਦੇ ਨੇ ਕਿ ਉਹ ਪੇਰੈਂਟਸ ਫੋਲੋ ਕਰ ਰਹੇ ਨੇ ਫੇਰ ਅਸੀਂ ਫੋਲੋ ਕਰਾਂਗੇ।
ਬਸ ਉਹੀ ਹੈ ਕਈ ਬੱਚੇ ਹੁੰਦੇ ਨੇ ਜਿਹਦ ਪੇਰੈਂਟਸ ਜੋ ਪ੍ਰੈਕਟੀਕਲ ਕਰ ਰਹੇ ਨੇ ਉਹ ਬੱਚਾ ਫਟਾਫਟ ਕਰ ਸਿੱਖ ਲੈਂਦਾ।
ਹਾਂਜੀ-ਹਾਂਜੀ
ਔਰ ਐ ਪੈਰੈਂਟਸ ਵੀ ਕਰਨਾ ਚਾਹੀਦਾ ਪੈਰੈਂਟਸ ਵੀ ਇਨਵੋਲਵ
ਬਾਕੀ ਤਾਂ ਜੀ ਬੋਹਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਾਂ ਕਰਕੇ ਲੱਗਿਆ ਕਿ ਹਾਂਜੀ ਤੁਨੂੰ ਬੜਾ ਐਕਸਪੀਰੀਅੰਸ ਹੈਗਾ ਇਸ ਚੀਜ਼ ਬਾਰੇ ਮਨ ਲੱਗਦਾ ਤੁਸੀਂ ਵੀ ਉੱਠਦੇ ਹੁੰਨੇ ਸ ਚਲੋ ਜਲਦੀ ਬਾਕੀ ਮੈਂ ਵੀ ਕਰਾਂਗਾ ਕੋਸ਼ਿਸ਼ ਕਿ ਸਵੇਰੇ ਜਲਦੀ ਉਠ ਠਿਆ ਕਰਾਂ ਬਸ ਬੰਨੀ ਰਹੇ ਟੁੱਟੇ ਨਾ ਹਨਾ।
ਬਸ ਬਿਲ